ਹੈਲੋ
ਸਸੀ ਕਾਲ ਜੀ।
ਸਛੀ ਕਾਲ ਜੀ ਕੀ ਹਾਲ ਨੇ ਤੁਆਡੇ?
ਵਧੀਆ ਜੀ ਵਧੀਆ ਤੁਸੀ ਸੁਣਾਓ ਜੀ?
ਅਸੀ ਵੀ ਵਧੀਆ ਜੀ, ਹੋਰ ਕੀ ਕਰ ਰਹੇ ਓ?
ਕੁਛ ਨਹੀ ਪਿਆ ਸੀਗਾ ਚਾਅਪੀ ਕੇ ਆਪਣਾ ਪਿਆ ਵਾ
ਓਕੇ ਅਔਰ ਕੀ ਕਰਦੇ ਓ ਤੁ
ਮੈਂ ਆਪਣਾ ਸਾਡਾ ਆਪ ਦਾ ਬਿਜਨਸ ਆ ਆਪਣਾ ਯੂਜਕਾਲ ਸੇਲ ਦਾ।
ਓਕੇ
ਹਾਂਜੀ, ਸੇਲ ਪਰਚੇਜ਼ ਤੇ ਆਪਣਾ ਇਦੇ ਹੀ ਕੰਮ ਆ ਜਿਵੇ। ਕਿਸੇ ਦੀ ਸੈਕਿੰਡ ਹੈਂਡ ਗੱਡੀ ਆ, ਉਹ ਉਹਦੇ ਕੋਲੋ
ਉਹ ਖਰੀਦ ਲਈ ਤੇ ਉਹ ਵੇਚਦੀ ਅੱਗੇ ਸੇਲ ਕਰਤੀ ਰਿਪੇਅਰ ਵਗੈਰਾ ਕਰਾ ਕੇ ਓ
ਹਾਂਜੀ-ਹਾਂਜੀ।
ਹੋਰ।
ਅਸੀਂ ਮ, ਅਸੀਂ ਮਤਲਬ ਜਿਵੇ ਆਮ ਬੰਦੇ ਦਾ ਤਾਂ ਘੱਟ ਖਰੀਦ ਦੇ ਨੇ, ਅਸੀ ਲੈ ਕੇ ਆਂਦੇ ਏਜੰਸੀ ਚੋਂ ਹੀ ਸੈਕਿੰਡ ਹੈਂਡ ਗੱਡੀਆਂ
ਅੱਛਾ ਜੀ।
ਕਿਉਂਕਿ ਉਹਨਾਂ-ਉਹਨਾਂ ਦਾ ਇਹ ਹੁੰਦਾ ਵਾ ਨਾ ਏਜੰਸੀ ਜੇ ਕੋਈ ਕਮੀ ਹੋਵੇ ਜਾਂ ਕੁਛ ਹੋਏ।
ਹੂੰ ਕਮੀ ਕੋਈ ਵੀ ਪੇਸ਼ੀ ਹੋਵੇ, ਕੋਈ ਫੋਲਟ ਹੋਵੇ ਉਰੀ ਰਿਪੇਅਰ ਕਰਕੇ ਅੱਗੇ ਸੇਲ ਕਰ ਦਿੰਦੇ ਆ।
ਹਾਂ ਏਜੰਸੀ ਵਾਲੇ ਆਪ ਕਰਕੇ ਦਊਂਗੇ ਉਹ ਕੰਮ
ਅੱਛਾ। ਜਿਹੜੇ ਅੱਛਾ ਏਜੰਸੀਆਂ ਵਿੱਚ ਜਿਹੜੇ ਵੇਚਦੇ ਆ, ਜਿਹੜੇ ਐਕਸਚੇਂਜ ਔਫਰ ਚੱਲਦਾ ਉਹਨਾਂ ਕੋਲ ਗੱਡੀਆਂ ਪੁਰਾਣੀਆਂ ਜਾਂਦੀਆਂ ਤੇ ਉਹ ਐਕਸਚੇਂਜ ਵਿੱਚ ਨਵੀਂ ਗੱਡੀਆਂ ਕਰ ਦਿੰਦੇ। ਉਸ ਆਲੀ ਗੱਡੀਆਂ ਦੀ ਗੱਲ ਕਰ ਰਹੇ ਹੋ ਤੁਸੀਂ
ਹਾਂਜੀ -ਹਾਂਜੀ, ਮੰਨ ਲਓ ਕਿ ਜਿਵੇਂ ਕੋਈ ਮੋਡਲ ਪੁਰਾਣਾ ਹੋ ਗਿਆ, ਕਿਸੇ ਨੇ ਨਿਊ ਮੋਡਲ ਲੈਣਾ ਵਾ।
ਜੇ ਐਕਸਚੇਂਜ ਓਫਰ ਚੱਲਦਾ ਜਿਹੜਾ?
ਹਾਂਜੀ-ਹਾਂਜੀ, ਉਹ ਪੁਰਾਣੀ ਗੱਡੀ ਸਾਨੂੰ ਦੇ ਦਊਗੇ ਉਹ ਅਤੇ ਜ਼ਿਆਦਾਤਰ ਸਾਡੇ ਵੱਲੋਂ, ਸਾਡੇ ਵੱਲ ਦਿੱਲੀ, ਗਾਜ਼ੀਆਬਾਦ ਜਿਹੜੇ ਐਨ ਸੀ ਆਰ ਚ ਪੈਂਦੇ ਆ ਨ, ਉੱਥੋਂ ਆਂਦੀਆਂ ਨੇ
ਹਾਂਜੀ। ਅੱਛਾ ਜੀ, ਉੱਥੇ ਮੋਸ ਲੀ ਬੜੇ ਸ਼ਹਿਰ ਐ ਨਾ, ਬੜੀ ਸਿਟੀ ਹੋਣ ਕਰਕੇ ਉਹ ਲੋਕ ਛੇਤੀ ਜਿਹੜੀ ਐਕਸਚੇਂਜ ਕਰ ਲੈਂਦੇ ਆ ਗੱਡੀ। ਬੜੇ ਉੱਥੇ ਗੁੜਗਾਵਾਂ ਸਾਈਡ ਵਿ ਰਿਚ ਪੀਪਲ ਹੈਗੇ ਨਾ ਕਾਫੀ ਬਿਲਡਿੰਗ ਨੋਇਡਾ ਵਗੈਰਾ ਸਾਈਡ ਵਿੱਚ ਹੋ ਗਿਆ। ਉਹ ਟਾਈਮ ਟੂ ਟਾਈਮ ਅਕੋਰਡਿੰਗ ਚੇਂਜ ਕਰਦੇ ਰਹਿੰਦੇ ਆ ਗੱਡੀਆਂ
ਹੂੰ ਇਹੀ ਆ ਨਾ।
ਤਾਂ ਉਹ ਫਿਰ ਉਸੇ ਕੰਪਨੀ ਵਿੱਚ ਦੇਣੇ, ਹਾਂਜੀ।
ਹੂੰ-ਹੂੰ, ਤੁਸੀਂ-ਤੁਸੀਂ-ਤੁਸੀਂ ਦੱਸੋ ਤੁਸੀਂ ਕੀ ਕਰਦੇ ਹੋ?
ਮੈਂ ਕੁਛ ਨੀ ਕਰਦੀ, ਮੈਂ ਹਾਊਸ ਵਾਇਫ ਹਾਂ।
ਅੱਛਾ, ਤੇ ਹਸਬੈਂਡ ਕੀ ਕਰਦੇ ਨੇ?
ਹਾਂਜੀ, ਬਸ ਹਸਬੈਂਡ ਵੀ ਕੰਮ ਹੀ ਕਰਦੇ ਨੇ।
ਕਿ ਉਹੀ- ਉਹੀ ਨਾ ਕਿਸ ਚੀਜ਼ ਦਾ ਮਤਲਬ ਕਿ
ਹਾਂਜੀ।
ਕਿਸ ਚੀਜ਼ ਦਾ ਜੀ।
ਜੀ ਟੂਰ ਟਰੈਵਲਸ ਦਾ ਕੰਮ ਕਰਦੇ ਆ ਸਾਡੇ
ਅੱਛਾ-ਅੱਛਾ।
ਹਾਂਜੀ।
ਹੂੰ, ਤੁਸੀਂ ਹੁਣੇ ਬਾਰ ਸੀਗੇ।
ਨਈ-ਨਈ ਮੈਂ ਬਾਹਰ ਨਹੀਂ ਹੈਗੀ, ਮੈਂ ਇੱਥੇ ਹੀ ਹਾਂ।
ਮਤਲਬ ਕਿ ਇਹ ਥੋੜਾ ਜਿਹਾ ਅਹ ਰੋਡ ਦੀ ਆਵਾਜ਼ ਆ
ਹਾਂਜੀ। ਨਹੀਂ, ਨਹੀਂ, ਨਹੀਂ, ਨਹੀਂ, ਨਹੀਂ, ਨਹੀਂ ਐਟਲੀਸਟ ਰੋਡ ਘਰ ਦੇ ਕੋਲ ਹੀ ਪੈਂਦੀ ਹੈ ਨਾ। ਇਸ ਕਰਕੇ ਸ਼ੋਰ ਆ ਰਿਹਾ ਕਿਉਂਕਿ ਇਸ ਟਾਈਮ ਤੇ ਟ੍ਰੈਫਿਕ ਦਾ ਟਾਈਮ ਆ ਨਾ ਸ਼ਾਮ ਦੇ ਵੇਲੇ ਤੇ ਸਾਰੇ ਲੋਕ ਆਪਣੇ ਘਰ ਨੂੰ ਵਾਪਸ ਜਾ ਰਹੇ ਨੇ।
ਹੂੰ-ਹੂੰ।
ਹੂੰ ਇਸ ਟੈਮ ਤੇ ਟ੍ਰੈਫਿਕ ਜਿਆਦਾ ਹੁੰਦਾ ਮੋਰਨਿੰਗ ਹੋ ਗਿਆ।
ਯਾਂ ਹੋਈਆਂ ਨੇ ਨਾ ਤਾਂ ਕਰਕੇ
ਹਾਂਜੀ।
ਕਿਉਂਕਿ ਕਈ ਵਾਰੀ ਏਦਾਂ ਹੁੰਦਾ ਵਾ ਨਾ ਆਵਾਜ਼ ਕੀਲੀਅਰ ਨੀ ਆਦੀ ਐ। ਤਾਂ ਕਰਕੇ ਮੈਂ ਪੁੱਛਿਆ ਵਾ ਮੈਂ ਕਿਹਾ ਕਦੇ ਨਹੀਂ ਹੁਣ ਤਾਂ ਆ ਗਈ ਆ ਵਿੱਚ ਜਿਵੇਂ ਗੱਡੀਆਂ ਦਾ ਸੋਰ ਆਂਦਾ ਵਾ ਨਾ ਉਦੋ
ਓਕੇ ਮੈਂ ਨੈਕ ਬੈਂਡ ਲਾਇਆ ਹੋਇਆ ਨਾ ਉਸ ਕਰਕੇ ਥੋੜਾ ਜ ਜਾਹਾ ਨਾ ਉਹ ਬਾਹ ਦੂਰ ਦੀ ਆਵਾਜ਼ ਚਲਦੀ ਪਈ ਏ ਜ਼ਿਆਦਾ ਹੀ। ਇਹ ਵੀ ਹੈ ਨਾ ਇਸ਼ੂ ਥੋੜਾ ਜਿਆ ਹਾਂਜੀ।
ਹੋ ਦੱਸੋ ਜੀ
ਮੌਸਮ ਕਿੱਦਾਂ ਤੁਹਾਡੇ ਵੱਲ ਗਰਮੀ ਮੀਂਹ ਪੈ ਰਿਹਾ ਹੈ ਕਿੱਦਾਂ?
ਮੌਸਮ ਤਾਂ ਦੇਖੋ ਸਵੇਰੇ ਤਾਂ ਜਦੋਂ ਫੇ ਸੀਗੇ ਅ ਜੋਫ ਸੀਗਾ ਅੱਜ ਮੈਂ ਗਿਆ ਨੀ। ਸਾਡੇ ਇੱਦਾਂ ਮੰ ਟਿਊਜ਼ਡੇ ਮਤਲਬ ਮਾਰਕੀਟ ਸਾਰੀ ਔਫ ਹੁੰਦੀ ਆ।
ਅੱਛਾ ਤੁਸੀਂ ਮਤਲਬ ਕੀ ਕਿਹੜੇ ਸੈਡ ਤੋਂ ਬੋਲਦੇ ਹੋ ਤੁਸੀਂ ਪੰਜਾਬ ਤੋਂ ਹਰਿਆਣੇ ਤੋਂ ਜਾਂ ਡੈਲੀ ਤੋਂ ਤੋਂ ਕਿਹੜੀ ਸੈਡ ਤੋਂ ਤੁਸੀਂ ਅੱਛਾ ਯੂਪੀ ਤੋਂ ਓਕੇ
ਹਾਂਜੀ। ਅਤੇ ਇੱਥੇ ਟਿਊਜ਼ਡੇ ਨੂੰ ਬੰਦ ਹੁੰਦੀ ਆ ਮਾਰਕੀਟ ਤੇ ਆਪਣਾ ਫੇਗ ਅੱਜ ਦਾ ਔਫ ਸੀਗਾ ਤੇ ਸਵੇਰੇ ਉੱਠੇ ਤਾਂ ਧੁੱਪ ਦੇਖ ਕੇ ਤਾਂ ਲੱਗਿਆ ਸੀਗਾ ਕਿ ਮੌਸਮ ਅੱਜ ਵੀ ਗਰਮੀ ਆ ਅੱਜ ਕਿੱਦਾਂ ਚੱਲੂਗਾ?
ਸਵੇਰੇ ਮੌਸਮ ਬਹੁਤ ਗਰਮ ਸੀ ਚੂਭਣ ਆਲੀ ਗਰਮੀ ਸੀ ਧੁੱਪ ਨੀ ਨਿਕਲੀ ਨੀ ਸੀ। ਤੇ ਦੁਪਹਿਰੇ ਬਾਰਾਂ-ਇੱਕ ਵਜੇ ਏਧਰ ਵੀ ਮੌਸਮ ਠੀਕ ਹੋ ਗਿਆ ਹੁਣ ਠੀਕ ਅ ਹੁਣ ਟੈਂਪਰੇਚਰ, ਥੋੜਾ ਜਯਾ ਮੀਂਹ ਪਿਆ ਉਹਦੇ ਕਰਕੇ ਇਹ ਟੈਂਪਰੇਚਰ ਹੁਣ ਠੀਕ
ਥੋੜ੍ਹਾ ਜਯਾ ਸਾਡੇ ਇੱਦਰ ਹੁਣ ਤੱਕ ਪੈ ਰਿਆ ਵਾ। ਰ, ਅ, ਸਵੇਰੇ ਸਵੇਰੇ ਅਪਣਾ ਸਵਾ ਗਿਆਰਾਂ ਵਜੇ ਪੈਣਾ ਈ ਸਟਾਰਟ ਹੋਇਆ ਸੀਗਾ। ਹੁਣ ਤੱਕ ਪੈ ਗਿਆ ਵਾ ਮੀਂਹ।
ਓਕੇ ਜੀ।
ਜਿਵੇਂ ਹੁਣ ਨਿੱਕੀ-ਨਿੱਕੀ ਕਣੀਆਂ ਪੈਂਦੀਆਂ ਨੇ ਨਾ ਹੁਣ ਉਹ
ਹਾਂਜੀ।
ਉਹਦੇ ਕਰਕੇ ਮੌਸਮ ਵਧੀਆ ਹੋਇਆ ਹੋਇਆ ਬਾਹਰ ਨਿਕਲ-
ਹਾਂਜੀ-ਹਾਂਜੀ ਉਹ ਲੱਗਿਆ। ਪਰ ਕੰਟੀਨਿਊ ਹੋ ਚਲਗੀ ਮੀਂਹ ਪੈਂਦੇ ਰਹੇ ਤਾਂ ਫਿਰ ਵੀ ਟੈਂਪਰੇਚਰ ਵਧੀਆ ਹੋ ਜ। ਵੇ ਤੇ ਥੋੜ੍ਹੀ ਜਿਹੀ ਜਿਹੜੀ ਗਰਮੀ ਆ ਉਹ ਆਪਣੇ ਇੱਦਾਂ ਘੱਟ ਹੋ ਚੂਗੀ ਜੇ ਕੰਟੀਨਿਊ ਹੌਲੀ-ਹੌਲੀ ਜੇ ਇਕਦਮ ਸਰਾਟ- ਟਾ ਪੈ ਜਾਂਦਾ ਹੈ ਉਹ ਥੋੜੇ ਦੇਰ ਵਾਸਤੇ ਹੁੰਦਾ ਉਹਦੇ ਬਾਅਦ ਜਿਹੜੀ ਗਰਮੀ ਹੁੰਦੀ ਨਾ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਦੀ ਹੁੰਦੀ ਐ ਹਲਕਾ-ਹਲਕਾ ਮੀਂਹ ਪੈਂਦਾ ਰਹੇ ਨਾ ਉਹ ਵਧੀਆ ਏ।
ਹੁਣ ਬਸ ਇਹ ਆ ਬਾਹਰ ਜਾਣ ਦਾ ਮਨ ਨਹੀਂ ਕਰ ਰਿਹਾ ਕਿਉਂਕਿ ਅੱਜ ਸਵੇਰ ਤੋਂ ਤਿੰਨ-ਚਾਰ ਵਾਰ ਬਾਹਰ ਗਿਆ ਤਿੰਨ-ਚਾਰ ਵਾਰ ਕੱਪੜੇ ਗਿੱਲੇ ਕਰਕੇ ਲੈ ਆਯਾ।
ਹੁਣ ਬਾਹਰ ਜਾਣ ਦਾ ਮਨ ਹੀ ਨਹੀਂ ਕਰਦਾ ਵਾ।
ਪੇ ਕਰਦਿਆਂ ਨੇ ਗਾਲਾਂ ਕੱਢੀਆਂ ਹੋਣੀਆਂ?
ਨਹੀਂ-ਨਹੀਂ ਕੱਲ ਦੇ ਤਾਂ ਕੁਛ ਨਹੀਂ ਕਹਿੰਦੇ ਹੁਣ ਤੁਸੀਂ ਆਪ ਦੇਖ
ਕੰਮ ਵਧਾਈ ਜਾ ਰਿਹਾ, ਕੰਮ ਵਧਾਈ ਜਾ ਰਿਹਾ ਬਾਹਰ ਜਾ ਰਹੇ ਕੱਪੜੇ ਪਹਿਲਾਂ ਹੀ ਨੀ ਸੁੱਕਣੇ ਮੀਂਹ ਪੈ ਰਹੇ।
ਨਹੀਂ। ਹੁਣ ਉਹਨਾਂ ਨੂੰ ਪਤਾ ਵਾ ਬੰਦਾ ਪੂਰੇ ਦਿਨ ਤਾਂ ਕੰਮ ਤੇ ਹੁੰਦਾ ਵਾ ਇੱਕ ਛੁੱਟੀ ਹੁੰਦੀ ਆ ਉਸ ਦਿਨ ਵੀ ਬੰਦਾ ਘੁੰਮੇ ਨਾ, ਫਿਰੇ ਨਾ ਤਾ
ਓਕੇ।
ਮੈਂ ਤਾਂ ਵੈਸੇ ਤਾਂ ਮੈਂ ਗਿਆ ਸੀਗਾ ਆਪਣੀ ਵਾਈਫ ਦੇ ਨਾਲ ਹੀ ਬਾਅਦ ਏ ਕੋਈ ਕੰਮ ਸੀਗਾ ਤਾਂ ਕਰਕੇ ਵਾਈਫ ਦੇ ਨਾਲ ਹੀ ਗਿਆ ਸੀਗਾ ਵਾ ਤੇ ਉੱਥੋਂ ਦੀ ਆਂਦੇ ਹੋਏ ਮੀਂਹ
ਨਹੀਂ ਫੇਰ ਤਾਂ, ਫੇਰ ਤਾਂ ਫੇਰ ਤਾਂ ਫੇਰ ਤਾਂ ਵਾਈਫ ਨੇ ਗੁੱਸਾ ਕਰਨਾ ਚਾਹੀਦਾ ਸੀ ਨਾ ਵਾਈਫ ਨੂੰ ਕਿ ਹਾਂ ਬਾਹਰ ਜਾਈ। ਜਾਂਦੇ ਓ ਨਾਲ ਗਏ ਉਦੋਂ ਤਾਂ ਨੀ ਕਿਹਾ ਹੋਣਾ।
ਨਹੀਂ ਨਹੀਂ, ਨਹੀਂ ਫਿਰ ਉਹ ਤੋਂ ਬਾਅਦ ਤਾਂ ਮੈਂ ਕ ਗਏ ਆ ਕੇ ਗੀਲਾ ਹੋ ਗਿਆ ਸੀਗਾ ਮੈਂ ਕੱਪੜੇ ਚੇਂਜ ਕੀਤੇ ਉਦੋਂ ਮੀਂਹ ਮਾੜਾ ਜਿਹਾ ਰੁਕ ਗਿਆ ਸੀਗਾ ਮੈਂ ਕੱਪੜੇ ਚੇਂਜ ਕੀ ਤੇ ਮੈਂ ਬਾਹਰ ਗਿਆ ਫਿਰ ਬਾਹਰ ਮੀਂਹ ਪੈਣ ਲੱਗ ਗਿਆ। ਫੇਰ ਮੈਂ ਆਇਆ ਥੋੜੀ ਦੇਰ ਬਾਅਦ ਆਪਣਾ ਫੇਰ ਕੱ ਕੱਪੜੇ ਚੇਂਜ ਕੀਤੇ ਫੇਰ ਮੈਂ ਨਿਕਲਿਆ ਵਾਂ ਕੁਛ ਮੈਂ ਕਿਹਾ ਚੱਲ ਖਾ ਆਹੀਏ। ਫੇਰ ਬਾਹਰ ਗਿਆ ਫੇਰ ਮੀਂਹ ਪੈਣ ਲੱਗ ਗਿਆ। ਤਿੰਨ ਵਾਰ ਕੱਪੜੇ ਗਿੱਲੇ ਹੋ ਗਏ। ਤਿੰਨ ਵਾਰ ਕੱਪੜੇ ਗਿੱਲੇ ਹੋ ਹੁਣ ਕਣੀਆਂ, ਕਣੀਆਂ ਜਿਹੀ ਪੈ ਗਈਆਂ ਨੇ।
ਅੱਛਾ ਜੀ
ਹਾਂ, ਮੈਂ ਫਿਰ ਆ ਕੇ ਉੱਥੋਂ ਦੀ ਆ ਕੇ ਤੁਹਾਨੂੰ ਪਤਾ ਮੀਂਹ ਚ ਭਿਜ ਕੇ ਫੇਰ ਬੰਦਾ ਘਰੇ ਆਂਦਾ ਵਾ ਫੇਰ ਤਾ ਬਸ ਬੰਦੇ ਨੂੰ ਨੀਂਦ ਹੀ ਆਂਦੀ ਆ ਮੈਂ ਕਿਹਾ ਚਲੋ ਸੋ ਜਈ ਏ ਹੁਣ।
ਓਕੇ।
ਹਾਂ ਮੈਂ ਆ ਕੇ ਫਿਰ,
ਇੱਧਰ ਤਾ ਮੌਸਮ ਹੋਵੇ ਨਾ ਬੰਦੇ ਨੂੰ ਨੀਂਦ ਵੀ ਆਂਦੀ ਐ ਜੇ ਗਰਮੀ ਹੋਵੇ ਤਾਂ ਬੰਦੇ ਨੂੰ ਇਨਾ ਕਹਿੰਦੇ ਨਾ ਕਿ ਕੋਈ ਕੰਮ ਕਰ ਦਾ ਵੀ ਦਿਲ ਨੀ ਬਸ ਏਸੀ ਚਲਾ ਕੇ ਬੰਦਾ ਪਿਆ ਰਹੇ।
ਹੂੰ, ਓਹੀ ਆ ਮੈਂ ਨਹੀਂ ਤਾਂ ਮੈਂ ਕਦੇ ਆਪ ਨਹੀਂ ਸੌਂਦਾ।
ਅੱਛਾ ਜੀ।
ਮੈਂ ਦਿਨੇ ਸੌਂਦਾ ਹੀ ਨੀ। ਮੈਂ ਤਾਂ ਆਪਣਾ ਰਾਤ ਨੂੰ ਇੱਕ ਟੈਮ ਹੀ ਸੌਂਦਾ ਵਾਂ।
ਅੱਛਾ।
ਕੰਮਾਂ ਕਰਦੀਆਂ ਤੇ ਮੈਂ ਕਿਉਕਿ,
ਹੋਰ ਦੱਸੋ?
ਬ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ?
ਬਸ ਜੀ ਵਧੀਆ ਚੱਲ ਰਹੀ ਜ਼ਿੰਦਗੀ ਬਸ ਲੱਗਿਆ ਕੰਮ ਧੰਦਿਆਂ ਤੇ ਆਪਣੇ ਤੇ ਘਰਦੇ।
ਸਾਡਾ ਵੀ ਉਹੀ ਕੰਮ ਆ। ਬਾਕੀ ਤੁਸੀਂ ਤਾਂ ਘਰੇ ਰਹਿੰਦੇ ਵੀ ਉਹ ਥੋੜਾ ਮਾਈੰਡ ਫਰੈਸ ਰਹਿਦਾ ਵਾ। ਜਿਹੜਾ ਬੰਦਾ ਆਫਿਸ ਜਾਂਦਾ ਵਾ ਉਹਦੇ ਤਾਂ ਬਸ ਏਦਾਂ ਹੀ ਆ ਕੰਮ
ਹੂੰ ਹੂੰ, ਨਹੀਂ ਕਿੱਥੇ ਬੰਦਾ ਬਾਹਰ ਜਾਂਦਾ ਥੋੜਾ ਜਾ ਬੰਦਿਆਂ ਨੂੰ ਬਾਹਰ ਮਿਲਦਾ ਐ ਤਾਂ ਥੋੜਾ ਜਾ ਐਟਮੋਸਫਰਅਰ ਚੇਂਜ ਹੁੰਦਾ ਠੀਕ ਐ ਜਿਹੜਾ ਬੰਦਾ ਘਰ ਰਹਿੰਦਾ ਓਹਨੂੰ ਐਟਮੋਸਫੇਅਰ ਕੀ ਚੇਂਜ ਹੁੰਦਾ ਐ। ਹੁਣ ਤਾਂ ਬਸ ਖਾ ਲਿਆ ਪਕਾ ਲਿਆ ਬਣਾ ਲਿਆ ਬਸ।
ਜਿੱਦ ਦਾ ਮਹੋਲ ਹੁੰਦਾ ਵਾ ਓਹਦਾ ਦਾ ਹੀ ਬੰਦਾ ਰਊਗਾ ਨਾ।
ਅੱਛਾ ਜੀ। ਹੋਰ ਜੀ ਹੋਰ ਦੱਸੋ?
ਬਸ ਵਧੀਆ ਜੀ।
ਓਕੇ। ਹੋਰ ਬਸ ਵਧੀਆ ਮੈਂ ਕੰਟੀਨਿਊ ਤੁਹਾਡੇ ਮੈਸੇਜ ਵੀ ਦੇਖੇ ਸੀਗੇ ਕਿ ਏਦਾਂ ਏਦਾਂ ਕਰਕੇ ਮੇਰੀ ਪ੍ਰੋਸ ਜਸਟ ਚਾਲੂ ਨੀ ਹੋਈ ਤੇ, ਸਵੇਰੇ ਚਾਲੂ ਹੋਈ ਤੇ ਮੈ ਕਿਹਾ, ਚਲੋ ਦੇਖੋ। ਪਰ ਮੈਨੂੰ, ਕੁਛ ਥੋੜਾ ਜਾ ਸਮਝ ਵੀ ਨਹੀ ਆਇਆ ਐਧਰ ਦੇ ਬਾਰੇ। ਚਲੋ, ਲੈਟਸ ਵੀ ਟਰਾਈ।
ਤੁਹਾਨੂੰ, ਮੈ ਨਾ ਏਦਾਂ ਕਰਿਓ। ਤੁਸੀਂ ਮੈਨੂੰ, ਮੈਸੇਜ ਕਰ ਦੇਓ ਫਿਰ ਮੈਂ ਤੁਹਾਨੂੰ
ਹਮ। ਓਕੇ- ਓਕੇ ਨਹੀਂ ਮੈਨੂੰ ਦੱਸਿਆ ਸੀ। ਹੋ ਗਿਆ ਸੀ ਮੇਰੀ ਗੱਲ।। ਲੱਗ ਗਿਆ, ਮੈਨੂੰ ਪਤਾ।
ਹਾਂ
ਤੇ
ਇੱਦਾਂ, ਹੁੰਦਾ ਵਾ ਨਾ, ਕਿ ਆਪਾਂ, ਕੋਈ ਵੀ ਆਪਣੀ ਗੱਲ, ਇੱਥੇ ਕਰਨੀ ਜਰੂਰੀ ਨੀ ਸਮਝਨੀ।
ਹਮ, ਹਮ, ਹਮ ਟਾਈਮ ਆ।
ਹਮ ਤਾਂ ਕਰਕੇ ਕਹਿ ਰਿਹਾਂ ਵਾਂ, ਕਿਉਂ ਵੀ ਫੇਰ ਔਖਾ ਹੋ ਜਾਂਦਾ ਵਾ ਕੰਮ।
ਹਾਂਜੀ- ਹਾਂਜੀ।
ਹਮ।
ਹੋਰ- ਹੋਰ ਦੱਸੋ ਰੋਟੀ -ਪਾਨੀ ਮਿਸਿਜ ਨੇ ਤਿਆਰ ਕਰ ਲੇ?
ਹਲੇ ਤਾਂ ਮਤਲਬ, ਸਬਜੀ ਤਾਂ ਬਣਾਤੀ।
ਅੱਛਾ ਜੀ, ਰੋਟੀਆਂ ਤੁਸੀਂ ਬਣਾਉਣੀਆਂ, ਹੋਰ ਕੇ ਰੋਟੀਆਂ ਤੁਸੀਂ ਬਣਾਣੀੀਆਂ। ਮਿਲ -ਜੁਲ ਕੇ ਕੰਮ ਕਰਨਾ ਚਾਹੀਦਾ ਜੀ।
ਨਹੀਂ, ਉਹ ਤਾਂ ਠੀਕ ਹੈ ਪਰ ਉਹ ਤਾਂ, ਠੀਕ ਆ ਤੁਹਾਡੀ ਗੱਲ ਮਿਲ -ਜੁਲ ਕੇ ਕੰਮ ਕਰਨਾ ਚਾਹੀਦਾ। ਪਰ, ਫੁਲਕੇ ਉਦੋਂ ਤਿਆਰ ਕਰੂਗੀ ਨਾ, ਜਦੋਂ ਖਾਣ ਦਾ ਟਾਈਮ ਹੋਜੂਗਾ।
ਓਕੇ-ਓਕੇ।
ਹਾਂਜੀ। ਹੁੰਦਾ ਤੇ ਅ
ਚੱਲੋ ਫਿਰ ਮੈਂ, ਫਿਰ ਜੁਆਇਨ ਕਰਦੀ ਹਾਂ, ਤੁਹਾਨੂੰ ਠੀਕ ਹੈ ਜੀ।
ਮੈਂ, ਠੀਕ ਹੈ ਜੀ', ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ', ਔਰ ਕਿਵੇਂ?